ਹੈਲੋ।
ਹੈਲੋ।
ਹੈਲੋ।
ਸਤਿ ਸ਼੍ਰੀ ਅਕਾਲ ਜੀ।
ਸ਼ਸ਼ਿ ਅਕਾਲ ਜੀ, ਠੀਕ ਹੋ? ਹੈਲੋ।
ਸਤਿ ਸ਼੍ਰੀ ਅ ਕਾ ਲ ਠੀਕ ਹੋ।
ਹਾਂਜੀ, ਮੈਂ ਠੀਕ ਆ, ਤੁਸੀਂ ਦੱਸੋਂ ਤੁਸੀਂ ਠੀਕ ਹੋ?
ਆ ਜਾ ਰਹੀਆਂ ਨੇ?
ਅੱਛਾ, ਹੁਣ ਦੱਸੋਂ ਹੁਣ ਆ ਰਹੀ ਆਵਾਜ਼ ਕੋਈ?
ਨਈ।
ਨਾਲੇ ਤੁਹਾਡੀ ਵੀ ਆਵਾਜ਼ ਬੜੀ ਕੱਟ ਟਰੀ ਐ, ਕੋਈ ਨੈਟਵਰਕ ਪ੍ਰੋਬਲਮ ਐ ਕੀ?
ਹਾਂ ਮੈਨੂੰ ਲੱਗਦਾ ਨਾ ਨੈਟਵਰਕ ਹੈਗੀ ਬਹੁਤ
ਹੈਲੋ।
ਹਜੇ ਨੀ ਆ ਰੀ ਆਵਾਜ਼।
ਨਹੀਂ ਤੁਹਾਡੀ ਬਹੁਤ ਆਵਾਜ਼ ਕੱਟ ਰਹੀ ਐ, ਕੋਈ ਪ੍ਰੋਬਲਮ ਹੈਗੀ ਫੋਨ ਚ ਨੈਟਵਰਕ ਪ੍ਰੋਬਲਮ ਹੋਏ ਕੋਈ।
ਹੁਣ ਠੀਕ ਏ ਆਵਾਜ਼?
ਹਾਂਜੀ, ਹੁਣ ਠੀਕ ਏ।
ਹੈ ਲੋ ਉਹ।
ਹੈਲੋ ਹਾਂਜੀ।
ਅੱਛਾ ਮੈਂ ਕੰਮ ਕੀਤਾ।
ਨਈ-ਨਈ ਮੈਂ ਤੇ ਬਸ ਫ੍ਰਰੀ ਸੀ।
ਅੱਛਾ, ਮੈਂ ਬੈਠ
ਹਾਂਜੀ।
ਮੈਂ ਕਿਹਾ ਭੈਣ ਜੀ ਨਾਲ ਗੱਲ ਕਈ ਦਿਨ ਹੋਗੇ ਗੱਲ ਨੀ ਹੋਈ।
ਅੱਛਾ, ਚੰਗਾ ਕੀਤਾ ਫੇਰ
ਹਾਂ ਜੀ।
ਹੋਰ ਦੱਸੋ ਬ
ਹਾਂਜੀ ਹੋਰ ਚਾਹ ਪੀਲੀ ਤੁਸੀਂ ਸ਼ਾਮ ਦੀ?
ਹਾਂਜੀ ਪੀਲੀ,
ਸਨੈਕ ਵਗੈਰਾ ਵੀ ਲੈਂਦੇ ਚਾਅ ਨਾਲ?
ਹਾਂਜੀ ਬਾਰੋਂ ਈ ਆ ਜਾਂਦਾ।
ਅੱਛਾ-ਅੱਛਾ ਤੇ ਤੁਸੀ ਫਾਸਟ-ਫੂਡ ਖਾਂਦੇ ਔ?
ਹਾਂਜੀ ਮਤਲਬ ਕਦੀ ਪਕੌੜੇ ਸਮੋਸੇ ਐਵੇ ਈ,
ਅੱਛਾ ਤੇ ਪਰ ਬਟ ਇਹ ਤੇ ਹੈਲਦੀ ਫੂਡ ਨੀ ਹੁੰਦਾ ਨਾ ਵੀ ਤੁਸੀਂ ਖਾਂਦੇ ਔ, ਤੇ ਘਰ ਦਾ ਕੁਛ ਲਿਆ ਕਰੋ ਤੁਸੀਂ,
ਅੱਛਾ,
ਮੈਨੂੰ ਦੱਸ ਦੋ ਕੋਈ ਤੁਸੀਂ ਸਨੈਕ ਵਗੈਰਾ ਦੀ ਰੈਸਿਪੀ ਕੋਈ ਬਣਾਦੇ ਔ ਤੇ ਤੁਸੀਂ
ਹਾਂਜੀ ਤੁਸੀਂ ਘਰ ਟਰਾਈ ਕਰੋ ਆਲੂ ਦੇ ਪਟਾਟੋ, ਮਤਲਬ ਆਲੂ ਹੁੰਦੇ ਆ ਉਨਾਂ ਦੇ ਚਿਪਸ ਵਗੈਰਾ ਬਣਾਓ ਤੁਸੀਂ ਹੈ ਨਾ ਘਰ ਈ ਆ ਆਲੂਆਂ ਦੇ ਫਿੰਗਰ ਚਿਪਸ ਬਣਾਓ ਕਿਉਂਕਿ ਪਤਾ ਕੀ ਐ ਬਾਹਰ ਦਾ ਔਇਲ ਤਾਂ ਬੜਾ ਗੰਦਾ ਹੁੰਦਾ ਐ ਤੁਹਾਨੂੰ ਪਤਾ ਈ ਐ।
ਹਾਂਜੀ,
ਹਨਾ ਬਹੁਤ ਦਿਨਾਂ ਦਾ ਔਈਲ ਪਿਆ ਹੁੰਦਾ ਫੇਰ ਕਈ ਵਾਰ ਕੀ ਪਤਾ ਦੁਕਾਨ ਤੇ ਚੂਹੇ ਵਗੈਰਾ ਹੋਣ ਗੰਦਗੀ ਕਿਤਨੀ ਹੁੰਦੀ ਉਨਾਂ ਦੀ ਹਨਾ।
ਹੂੰ,
ਹੂੰ ਤੇ ਆਲੂ ਵੀ ਕਈ ਵਾਰ ਪੁਰਾਣੇ ਪਾ ਦਿੰਦੇ ਨੇ ਉਹ ਪਏ ਹੋਏ ਆਲੂ ਸਾਨੂੰ ਕਈ ਵਾਰ ਤੇ ਦਿੱਕਤ ਵੀ ਹੋ ਜਾਂਦੀ ਐ ਬਾਹਰ ਦਾ ਖਾ ਕੇ,
ਹਾਂਜੀ-ਹਾਂਜੀ ਹੋ ਤੇ ਜਾਂਦੀ ਐ।
ਹਾਂਜੀ ਜਿੰਨਾ ਹੋ ਸਕੇ ਅਵਾਇਡ ਕਿਆ ਕਰੋਂ ਬਰਦਨ ਨਾ ਲਾਇਆ ਕਰੋ।
ਜੀ,
ਤੁਸੀ ਤੁਸੀਂ ਘਰ ਹੀ ਆਪਣਾ ਥੋੜਾ ਬਹੁਤ ਸ਼ਾਮੀ ਬਣਾ ਲਿਆ ਕੁਛ ਵੀ ਆਲੂ ਦੀ ਰੈਸਪ ਤੇ ਉਹ ਤੇ ਘਰ ਖ਼ਰਾਬ ਨੀ ਕਰਦੀ ਸੂਜੀ ਦੇ ਚਿੱਲੇ ਬਣਾਲੇ ਤੁਸੀਂ
ਹਾਂਜੀ,
ਨਾ ਸੂਜੀ ਦੇ ਚਿੱਲੇ ਹੁੰਦੇ ਨੇ ਬੇਸਣ ਦੇ ਚਿੱਲੇ ਹੁੰਦੇ ਨਾ, ਹਾਂਜੀ-ਹਾਂਜੀ ਘਰੇ ਹੀ ਬਣਾ ਲੈਂਨੇ ਆ ਆਪਾਂ ਤੇ,
ਅੱਛਾ,
ਹਾਂਜੀ
ਰੋਜ਼ ਫੇਰ ਨਵੀਂ-ਨਵੀਂ ਡਿਸ਼ ਟਰਾਈ ਕਰਦੇ ਹੁਨੇ ਔ।
ਹਾਂਜੀ ਕਰਨੀ ਪੈਂਦੀ ਫੇਿਰ ਬੱਚਿਆਂ ਪਿੱਛੇ ਤੁਹਾਨੂੰ ਪਤਾ ਬੱਚੇ ਡਿਮਾਂਡ ਕਰਦੇ ਨੇ ਇਹ ਖਾਣਾ ਉਹ ਖਾਣਾ ਅੱਛਾ,
ਹ ਠੀਕ
ਮੈਂ ਕਹਿ ਰਹੀ ਸੀ ਕਿ ਤੁਹਾਡੀ ਵੀ ਘੜੀ ਆਵਾਜ਼ ਆ ਰਹੀ ਹੈ, ਬੱਚਿਆਂ ਦੀ ਨਾ ਪਿੱਛੇ
ਹਾਂਜੀ ਨਾ ਬੇ ਹੈਗੇ ਨਾ ਬਹੁਤ ਪਰੇ ਮਾਨ ਹ ਪਤਾ ਇਹ ਛੁ
ਹਾਂਜੀ
ਕੁਛ ਬੱਚਿਆਂ ਦੀ
ਹਾਂਜੀ ਹੁਣ ਤੇ ਸਟਾਰਟ ਟੋਨਲਨ ਸਕੂਲ ਹੈ ਨਾ ਹੈਲੋ
ਹਾਂਜੀ ਹੁਣ ਕੱਲ ਤੋਂ ਬੱਚੇ ਬਸ ਸਕੂਲ ਆ ਹਾਂਜੀ ਹੈਲੋ
ਹਮ
ਤੁਹਾਡੇ ਬੱਚੇ ਹੋ ਗਏ ਕੰਮ ਹੋ ਗਏ ਤੁਹਾਡੇ ਬੱਚਿਆਂ ਦਾ ਸਕੂਲ ਹੋਮਵਰਕ ਰਾਹ ਤਾ ਕੰਪਲੀਟ
ਹਾਂਜੀ ਹਾਂਜੀ ਕਰਾਤਾ ਸੀ ਪਹਿਲੇ ਪਹਿਲੇ ਕਰਾਤਾ ਸੀ ਫੇਰ ਚਲੇ ਗਏ ਸੀ ਘੁੰਮਣ
ਹਾਂ ਬਹੁਤ
ਹਮ
ਅੱਛਾ ਮੈਂ ਬਹੁਤ ਅੱਛਾ ਕੀਤਾ ਮੇਰੇ ਤਾਂ ਰਹਿ ਹੀ ਗਿਆ ਸੀ ਬੱਚਿਆਂ ਦਾ ਹੋਮਵਰਕ ਨਾ ਅੱਜ ਹੀ ਕੰਪਲੀਟ ਕਰਵਾਇਆ ਮੈਂ ਵੀ
ਅੱਛਾ ਨਾਲੇ ਦਿੰਦੇ ਵੀ ਤੇ ਕਿੰਨਾ ਨੇ ਸਕੂਲ ਵਾਲੇ ਨਾ ਹੋਮਵਰਕ
ਹਾਂਜੀ ਬਹੁਤ ਜ਼ਿਆਦਾ ਦਿੱਤਾ ਸੀ ਹੋਮਵਰਕ ਉਹਨਾਂ ਨੂੰ ਥੋੜੇ ਦਿੰਦੇ ਨੇ ਤੇ ਸਾਡੇ ਵਾਸਤੇ ਹੋਮਵਰਕ ਹੁੰਦਾ ਬਈ ਮਾਵਾਂ ਫਰੀ ਨਾ ਰਹਿਣ ਬੱਚਿਆਂ ਨੂੰ ਕਰਾਉਂਦੀਆਂ ਰਹਿਣ
ਹਾਂਜੀ ਬੱਚੇ ਤੇ ਖੁਦ ਕਰਦੇ ਨੀ ਉਹ ਵੀ ਸਾਨੂੰ ਹੀ ਕਰਨਾ ਦੇ
ਹਾਂਜੀ ਬਿਲਕੁਲ ਪ੍ਰੋ ਪ੍ਰੋਜੈਕਟ ਤਿਆਰ ਕਰੋ ਬੱਚਿਆਂ ਦੇ ਹਨਾ ਚਾਰਟ ਬਣਾਓ ਬਹੁਤ ਸਾਰਾ ਕੰਮ ਹੋ ਜਾਂਦਾ ਹੈ
ਹ
ਪ੍ਰੋਜੈਕਟ ਆਪਾ ਹੀ ਸਬਮਿਟ ਕਰ ਦਿਓ
ਨਹੀਂ ਸਬਮਿਟ ਤਾਂ ਬੱਚੇ ਹੀ ਕਰਦੇ ਨੇ ਮੈਂ ਤਾਂ ਬਣਾ ਦਿੰਦੀ ਹਾਂ ਥੋੜ੍ਹੀ ਬਹੁਤ ਹੈਲਪ ਕਰਾਤੀ ਉਹਨਾਂ ਦੀ
ਅੱਛਾ ਤੇ ਫਾਈਨਲ ਟੱਚ ਫੇਿਰ ਬੱਚੇ ਦੇ ਦਿੰਦੇ ਨੇ ਤੁਹਾਡੇ ਹਨਾ
ਜੀ ਹਾਂਜੀ ਬਸ ਉਹ ਥੋੜਾ ਗਾਈਡ ਕਰਤਾ ਕਲਰਿੰਗ ਵਗੈਰਾ ਕਰਤੀ ਥੋੜੀ ਹੁਣ ਇਹਨਾਂ ਦੇ ਬੱਚੇ ਵੀ ਨਹੀਂੀ ਕਰ ਸਕਦੇ ਖੁਦ
ਹਾਂਜੀ ਇਹ ਤੇ ਹੈ ਬੱਚਿਆਂ ਨੂੰ ਪਰੀ ਨਾਲ ਗਾਈਡ ਕਰਨਾ ਨਾ ਖੁਸ਼ ਕਰਦੇ ਹੋ
ਹਾਂਜੀ
ਹਮ। ਹੋਰ ਸੁਣਾਔ? ਅੱਜੀ ਤੁਸੀਂ
ਅੱਜ ਅਸੀਂ ਨਾ ਉਹ ਬਣਾਏ ਸੀ- ਤੀਨ ਮੈਕ ਪਫ ਬਣਾਏ ਸੀ ਘਰ ਪੀਜ਼ਾ ਮੈਕ ਪਫ-
ਅੱਛਾ-ਅੱਛਾ, ਉਹ ਤੇ ਬਹੁਤ ਟੇਸਟੀ ਬਣਦੇ ਨਾ?
ਹਾਂਜੀ ਬਹੁਤ ਵਧੀਆ ਬੰਦੇ ਨੇ ਉਹ।
ਫੇਰ ਤੁਸੀਂ ਆਪੇ ਬਣਾਏ ਤੁਹਾਡੇ ਮੰਮ ਨੇ ਜਾਂ ਕਿਸੇ ਹੋਰ ਨੇ?
ਹਾਂਜੀ, ਮੈਂ ਥੋੜ੍ਹੀ ਲਈ ਸੀ ਹੈਲਪ
ਅੱਛਾ-ਅੱਛਾ, ਹਾਂ ਕੰਮ ਫਿਰ ਹੋਈ ਜਾਂਦਾ ਹੈ ਨਾ ਥੋੜਾ ਬਹੁਤ
ਹਾਂਜੀ, ਇਕੱਲੇ ਨੀ ਹੁੰਦਾ ਨਾ ਇਨਾ ਫੇਿਰ ਕਾਫ਼ੀ ਕੰਮ ਹੁੰਦੇ।
ਹਾਂਜੀ, ਸਭ ਤੋਂ ਜ਼ਿਆਦਾ ਮੈਂ ਤਾਂ ਚੌਪ ਹੀ ਚ ਹੁੰਦੀ ਹੈ ਸਬਜ਼ੀ ਵਗੈਰਾ ਕੱਟਣਾ
ਹਾਂਜੀ।
ਤੇ ਤੁਹਾਡੀ ਜੁਆਇੰਟ ਫੈਮਿਲੀ ਹੈ, ਯਾਂ ਸੈਪਰੇਟ ਰਹਿੰਦੇ ਹੋ?
ਹਾਂਜੀ, ਇਹ ਸਾਡੀ ਜੋਆਇੰਟ ਫੈਮਲੀ ਏ। ਅੱਛਾ!
ਅੱਛਾ, ਅੱਛਾ।
ਜੀ।
ਹਮ, ਚਲੋ ਵਧੀਆ ਫਿਰ ਤੇ ਇਹ ਨਾ ਪਤਾ ਹੀ ਨਹੀਂ ਲੱਗਦਾ ਹੈਗਾ ਨਾ ਘਰ
ਹਾਂਜੀ, ਹਾਂਜੀ ਮਿਲ ਕੇ ਹੋ ਜਾਂਦਾ ਸਾਰਾ ਕੰਮ ਅੱਛਾ।
ਅੱਛਾ-ਅੱਛਾ।
ਤੇ ਉਹ ਏਰ ਫਰਾਈ ਚ ਵੀ ਬਣਦੇ ਨੇ ਨਾ ਡੀਪ ਫਰਾਈ ਵੀ ਹੋ ਜਾਂਦੇ ਨੇ?
ਹਾਂਜੀ, ਮ ਐਕਚੁਲੀ ਹਜੇ ਉਹ ਵਾਲਾ ਹੈ ਨੀ ਨਾ ਸਾਡੇ ਕੋਲ ਤਾਂ ਕਰਕੇ ਫਿਰ ਡੀਪ ਫਰਾਈ ਕਰਕੇ ਦਿੱਤੇ ਤੇ ਅਸੀਂ ਤੇ ਬੱਚਿਆਂ ਨੂੰ
ਅੱਛਾ-ਅੱਛਾ।
ਹਮ, ਤੁਸੀਂ ਏਰਫਰਾਈ ਕਰਦੇ ਹੋ?
ਹਾਂਜੀ, ਏਅਰ ਫਰਾਈ ਵੀ ਕਰ ਲੈਂਨੇ ਹਾਂ, ਪਰ ਉਹ ਹੈ ਨੀ ਹਲੇ ਸਾਡੇ ਕੋਲ ਵੀ ਮੈਂ ਤੇ ਬਸ ਤੁਹਾਡੇ ਤੋਂ ਪੁੱਛਿਆ ਸੀ।
ਅੱਛਾ-ਅੱਛਾ।
ਹਾਂਜੀ।
ਚਲੋ ਵਧੀਆ ਏ, ਫਿਰ ਉਹ ਵੈਸੇ ਤਾਂ ਕਹਿੰਦੇ ਏਅਰ ਤੇ ਬੜਾ ਅੱਛਾ ਹੈਗਾ ਉਹਦੇ ਤੇ ਓਇਲ ਵੀ ਨੀ ਲੱਗਦਾ।
ਹਾਂਜੀ-ਹਾਂਜੀ, ਬਹੁਤ ਵਧੀਆ ਹੁੰਦਾ ਉਹ ਤੇ ਕਾਫੀ ਸਾਰੀ ਬ ਡਿਸ਼ਿਸ ਬਣ ਜਾਂਦੀ ਉਹਦੇ ਚ ਨਾ।
ਹਾਂਜੀ ਚਲੋ ਅੱਛੀ ਗੱਲ ਹੈ ਨਾ ਲਿਆਵਾਂਗੇ ਮੈਂ ਵੀ ਸੋਚਿਆ ਸੀਂ, ਮੈਂ ਕਿਹਾ ਚਲੋ ਜਾਵਾਂਗੇ ਮਾਰਕੀਟ ਤੇ ਲਿਆਵਾਂਗੀ ਬਟ ਜਾ ਨਹੀਂ ਹੋ ਰਿਹਾ ਫਿਰ ਮੈਂ ਕਿਹਾ ਚਲੋ ਫਲਿੱਪਕਾਰਟ ਤੋਂ ਹੀ ਟਰਾਈ ਕਰਨੇ ਕੀ ਪੱਤਾ ਉਥੋਂ ਮਿਲੇ ਅੱਛਾ ਹਨਾ?
ਹਾਂਜੀ, ਹਾਂਜੀ ਮਿਲ ਜੇ ਗਾ।
ਹਾਂ ਕਹਿੰਦੇ ਨੇ ਇਲੈਕਟ੍ਰਿਕ ਚੀਜ਼ਾਂ ਅੱਛੀਆਂ ਮਿਲਦੀਆਂ ਨੇ ਫਲਿੱਪ ਕਾਰਟ ਤੇ ਮੈਂ ਕਿਹਾ ਚਲੋ ਮੈਂ ਵੀ ਟਰਾਈ ਕਰ ਲਾਂ, ਇੱਕ ਵਾਰੀ ਲੈ ਕੇ ਦੇਖ ਲਵਾਂ।
ਹਾਂਜੀ ਦੇਖਣਾ ਤੁਸੀਂ ਮਿਲੇ ਤੇ ਮੈਨੂੰ ਵੀ ਦੱਸਣਾ ਫਿਰ ਮੈਂ ਵੀ ਕਰ ਲਾਂਗੀ।
ਹਾਂਜੀ ਜ਼ਰੂਰ। ਹਾਂ ਚਲੋ ਹੋਰ ਭੈਣਜੀ ਚੰਗਾ ਫੇਰ ਸਤਿ ਸ੍ਰੀ ਅਕਾਲ ਭੈਣ ਜੀ।
ਠੀਕ ਏ ਸਤਿ ਸ਼੍ਰੀ ਅਕਾਲ।